ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਕਰਦੇ ਪਏ ਹੋ।
ਹਾਂਜੀ ਫਰੀ ਬੈਠੇ ਸੀ ਜੀ
ਪਤੰਗ- ਪਤੰਗ ਉਡਾ ਲਓ ਤੁਸੀਂ ਤੁਹਾਡੇ ਤੇ ਪਤੰਗ ਨਹੀਂ ਉੱਡਦੇ ਪਏ।
ਨਹੀਂ
ਸਾਡੇ ਇੱਥੇ ਤਾਂ ਉੱਡਦੇ ਆ ਉਹ ਆ ਰਹੀ ਹੈ ਨਾ ਪੰਦਰਾਂ ਅਗਸਤ।
ਅੱਛਾ ਜੀ ਨਹੀਂ ਹਾਲੇ ਤਾਂ ਨਹੀਂ ਉੱਡਦੇ ਉੱਡੂਗੇ।
ਹਾਂਜੀ ਮੈਂ ਪਤਾ ਕੀ ਮੇਰਾ ਮੁੰਡਾ ਬੜੀ ਜਿੱਦ ਕਰਦਾ ਪਤੰਗ ਉੜਾਨ ਨੂੰ ਮੈਂ ਉਨੂੰ ਜਾਨ ਬੂਝ ਕੇ ਨਹੀਂ ਭੇਜਦੀ ਬਾਹਰ। ਹੁਣ ਵੀ ਆਇਆ ਮੇਰੇ ਕੋਲ ਕਹਿੰਦਾ ਮੰਮੀ ਸਾਰੇ ਪਤੰਗ ਉਡਾਂਦੇ ਪਏ ਨੇ ਮੈਂ ਵੀ ਜਾਣਾ।
ਹੂੰ ਆਹੋ ਜਦੋਂ ਆਂਦਾ ਹੁੰਦਾ ਨਾ ਇਹ ਛੁੱਟੀਆਂ ਚ ਉਦੋਂ ਵੀ ਏਦਾਂ ਕਰ।
ਹੁਣ ਇੱਥੇ ਥਾਂ ਤਾਂ ਹੈਨੀ ਮੈਂ ਕਿੱਥੇ ਭੇਜਾਂ ਦੱਸੋ।
ਹਾਂਜੀ ਇਹਦਾ ਬਰਡੇ ਐ ਨਾ ਪਰਸੋਂ
ਹਾਂਜੀ ਇਹਦਾ ਬਰਡੇ ਆ
ਅੱਛਾ ਜੀ ਜਦੋਂ ਆਇਆ ਸੀ ਨਾ ਲੋ ਮੈਨੂੰ ਨਹੀਂ ਪਤਾ ਮੈਨੂੰ ਤੇ
ਪਹਿਲਾਂ ਪਤਾ ਹੋਣਾ ਚਾਹੀਦਾ
ਹੋਰ ਕੀ ਮੈਨੂੰ ਇ ਰੀਲ ਭੇਜੀ ਸੀ ਹੁਣੀ ਦੁਪਹਿਰੇ ਮੇਰਾ ਬਰਡੇ ਹੈ। ਜੇ ਵਿਸ਼ ਕਰ ਦੇਨਾ ਮੈਨਸ਼ਨ ਕਰਕੇ
ਅੱਛਾ।
ਫਿਰ ਮੈਂ ਹੋਰ ਕੀ ਫਿਰ ਮੈਂ ਇਹਨੂੰ ਦੁਬਾਰਾ ਰੀਲ ਭੇਜੀ ਸੀਗੀ। ਮੈਂ ਕਿਹਾ ਪਹਿਲਾਂ ਹੀ ਹੈਪੀ ਬਰਡੇ ਲੈ ਲਾ ਜੇ ਮੈਂ ਭੁੱਲ ਗਈ ਫਿਰ ਕੀ ਕਰੇ
ਫਿਰ ਕੀ ਕਹਿੰਦਾ
ਫਿਰ ਇਹਨੇ ਦੇਖੀ ਨੀ ਸ਼ਾਇਦ ਹਲੇੇ ਰੀਲ ਇੱਥੇ ਵੀ ਜਦੋਂ ਸੀਗਾ ਮੈਨੂੰ ਕਹਿੰਦਾ ਸੀਗਾ। ਮੈਨੂੰ ਯਾਦ ਸੀਗਾ ਹਾਂਜੀ।
ਕੇੜੀ, ਕੇਦੇ ਤੇ ਭੇਜੇ ਇਦੇ ਡੈਡੀ ਆਲੇ
ਹਾਂਜੀ-ਹਾਂਜੀ ਜਿੱਦ ਤੇ ਐਨੇ ਮੈਨੂੰ ਭੇਜੀ ਸੀ ਨਾ, ਮੈਂ ਫਿਰ ਦੁਬਾਰਾ ਐਨੂੰ ਉਹੀ ਓਦੇ ਤੇ ਹੀ ਭੇਜੀ ਸੀ। ਐ ਐਦੇ ਪਾਪਾ ਵਾਲੇ ਤੇ, ਹਾਂਜੀ।
ਅੱਛਾ, ਐਦੇ ਪਾਪਾ ਆਲੇ ਤੇ, ਦੇਖਲੂਗਾ ਹੁਣੇ ਖੋਲ ਕੇ
ਘਰੇ ਈ ਨੇ?
ਹਾਂਜੀ, ਘਰੇ ਈ ਨੇ ਅੱਜ ਇਦੇ ਡੈਡੀ
ਅੱਛਾ ਜੀ।
ਹਾਂਜੀ। ਏ ਅੱਛਾ ਤੋਆਡੇ ਨਾਲ ਈ ਲੱਗੇਆ ਹੋਯਾ ਸੀ ਦੁਪੈਰੇ ਫੋਨ ਤੇ ਮੈਸੇਜ ਕਰਨ, ਅੱਛਾ-ਅੱਛਾ। ਯਾਦ ਆਦੀਂ ਹੋਣੀ ਐਨੂੰ, ਹਨਾ।
ਆਊਗਾ ਹੁਣੇ ਏ
ਹੁਣ ਕਦੋ ਆਊਗਾ ਪਤਾ ਨੀ, ਏਦੀ ਨੋ ਐਂਟਰੀ ਹੋਗੀ ਹੀ।
ਸਰਾਰਤ ਬੋਤ ਕਰਦਾ ਏ
ਸ਼ਰਾਰਤੀ ਤਾ ਹੈ, ਚਲੋ ਹਲੇ ਬੱਚੈ ਥੋੜਾ ਵੱਡਾ ਹੋਊਗਾ, ਐਨੇ ਆਪੇ ਛੱਡ ਦੇਨੈ
ਹਾਂ ਥੋੜਾ ਨਾ
ਏ ਤਾ ਹੁੰਦੀ ਐ।
ਆ, ਏ ਨਾ ਅਪਨੀ ਭੈਨ ਨਾਲ ਜਾਦਾ ਲੜਦਾ ਏਹੇ। ਓਨੂੰ ਦੇ ਕੇ ਕਲੱਸਦਾ ਰੈਂਦਾ ਵਾ, ਏਨੂੰ ਏ ਕਿਓ ਦੇ ਤਾ ਏ ਟੀ ਵੀ ਦੇਖਦੀ ਪਈ ਆ, ਮੈਂ ਈ ਦੇਖਨਾ ਵਾ ਫੋਨ ਕਯੋ ਦੇਤਾ।
ਨਾਲੇ ਜ ਜੋ ਚੀਜ਼ ਏਦੀ ਭੈਨ ਨੇ ਕਰਨੀ ਏ ਨਾ, ਓ ਐਨੇ ਜ਼ਰੂਰ ਕਰਨੀ ਐ।
ਹਾਂ, ਓ ਤਾ ਕਰਨੀ ਐ ਐਨੇ
ਲੈ ਏ ਏੱਦਾ ਕਿਉਂ ਕਰਦੀ ਪਈਆ, ਮੈਂ ਵੀ ਕਰੂੰਗਾ।
ਹਾਂ। ਹੁਣ ਮੈਨੂੰ ਕੈਂਦਾ ਪੇਆ ਕੈਂਦਾ ਸਾਰੇ ਪਤੰਗ ਉਡਾਂਦੇ ਪਏ ਮੈਂ ਵੀ ਜਾਣਾ। ਮੈਂ ਕੇਆ ਨਈ ਜਾਨਾ, ਨਈ ਛੱਤ ਉੱਚੀ ਐ ਨਾ ਇੱਥੇ ਬੱਚੇ ਸ਼ਰਾਰਤੀ ਆ, ਤਾਂ ਨੀ ਪੇਜਦੀ ਪੀ।
ਹੂੰ, ਸਈ ਐ।
ਏ ਤਾ ਹੈ, ਏ ਇੱਦੇ ਚਲਾਕੀ ਦਿਖਾਂਦਾ ਘਰੇ, ਬਾਰ ਜਾ ਕੇ ਤਾਂ ਏੱਦਾ ਹੀ ਰੈਂਦੈ, ਕੋਈ ਧੱਕਾ-ਧੁਕਾ ਦੇ ਦੂ ਫਿਰ
ਹਾਂ, ਏ ਤਾਂ ਹੈ। ਧੇਆਨ ਰੱਖਨਾ ਪੈਂਦਾ ਨਾ
ਹਾਂ, ਤਾਂਈਂ ਨੀ ਪੇਜਦੇ, ਓ ਤਾ ਤਾਂ ਬੈਠਾ ਏਦਾ ਡੈਡੀ ਘਰੇ, ਅੱਜ।
ਹੋਰ ਕੀ ਐਨੇ ਕਿੱਥੇ ਰੈਣਾ। ਏ ਏਥੇ ਵੀ ਜਦੋਂ ਗਲੀ ਚ ਖੇਡਦਾ ਸੀ, ਨਈ ਓਦਾਂ ਦਾ ਰੋਬ ਤੇ ਹੈਗੈ ਐਦਾ। ਐਥੇ ਗਲੀ ਚ ਬੜੇ ਦੱਬਕੇ ਮਾਰਦਾ ਸੀਗਾ। ਮੁੰਡੇਆਂ ਨੂੰ, ਬਾਕੀ ਇਨੂੰ ਹਾਰਨਾ ਨੀ ਪਸੰਦ।
ਹਾਂ, ਏਹੀ ਗੱਲ ਤੁਸੀ ਸਈ ਕਈ ਐ, ਏ ਚੀਜ਼ ਏਨੂੰ ਪਸੰਦ ਨੀ ਆ।
ਏੱਨ ਹਾਂ ਮੈਂ ਦੇਖਦੀ ਹੁੰਦੀ ਸੀ ਨਾ ਕਈਂ ਵਾਰੀ ਖੇਡਦਾ ਸੀ, ਤੇ ਮੈਨੂੰ ਵਾਜ ਮਾਰਨੀ ਮੈਂ ਕੇਆ ਆਜਾ ਚਾ ਪੀ ਲਾ, ਆਜਾ ਰੋਟੀ ਖਾ ਲੈ। ਐਨੂੰ ਮਲਬ ਵਾਜ਼ਾਂ ਮਾਰ-ਮਾਰ ਕੇ ਅੰਦਰ ਬੁਲਾਣਾ ਪੈਂਦਾ ਸੀ, ਤੇ ਜਦੋਂ ਏਨਾਂ ਦ ਵਿੱਚ ਵਿੱਚ ਲੜਾਈ ਹੋ ਜਾਨੀ ਸੀ ਬਾਰ, ਐਨੇ ਖੇੱਜ ਜਾਣਾ ਜਾਂ ਮੈਂ ਨੀ ਖੇਡਦਾ, ਜਾਂ ਮੈਂ ਨੀ ਖੇਡਦਾ।
ਏਦਾ ਇ ਇੱਥੇ ਕਰਦਾ ਹੈ ਇਹ ਕੈਰਮ ਬੋਰਡ ਲਿੱਤਾ ਸੀਗਾ ਗਲੀ ਦੇ ਬੱਚੇ ਸੀਗੇ ਉਹ ਥੋੜਾ ਜਿਹਾ ਗ ਜ਼ਿਆਦਾ ਯਾਨੀ ਕਿ ਜਿੱਤ ਜਾਂਦੇ ਉਹਨੂੰ ਕਹਿੰਦਾ ਚਲੋ ਮੈਂ ਨੀ ਖੇਡਦਾ ਮੈਂ ਤਾਂ ਤੁਹਾਨੂੰ ਖੇਡਿਆ ਤੇ ਚੀਟਿੰਗ ਕਰਦੇ ਹੋ
ਹਮ ਏਦਾਂ ਹੀ ਕਰਦਾ ਵਾ
ਹਾਂ ਹਾਂ ਫੇਰ ਮੈਂ ਕਿਹਾ ਹਾਰਨਾ ਵੀ ਸਿੱਖ ਲੈ ਹਾਰਨਾ ਵੀ ਜ਼ਰੂਰੀ ਆ
ਨਹੀਂ ਇਹਨੂੰ ਖਿੱਜ ਬੜੀ ਚੜ੍ਹਦੀ ਜਦੋਂ ਇਹ ਹਾਰਦਾ ਵਾ ਇਹਨੂੰ ਪਤਾ ਨਹੀ ਮਨਜੂਰ ਹੀ ਨਹੀ ਆਪਣੀ ਹਾਰ
ਮੈਂ ਦੱਸਾ ਇਹਰੇ ਡੈਡੀ ਚ ਸੀਗਾ ਇਹਦਾ ਕਿੰਨਾ ਗੁੱਸਾ ਪਹਿਲਾਂ
ਹਾਂ ਗੁੱਸਾ ਬਹੁਤ ਆ ਇਹਦੇ ਚ ਸਹੀ ਗੱਲ ਆ
ਸਹੀ ਦੱਸਦੀ ਹਾਂ ਮੈਂ ਹੁਣ ਤਾਂ ਹੈ ਨੀ ਇਨਾ ਪਹਿਲਾਂ ਇੰਨਾ ਹੀ ਸੀਗਾ ਇਹਦੇ ਚ ਗੁੱਸਾ ਇਨ੍ਹਾਂ ਦੇ ਡੈਡੀ ਚ ਜਰਾ ਜਰਾ ਜੀ ਗੱਲ ਚ ਜਰਾ ਜ਼ਰਾ ਜੀ ਗੱਲ ਤੇ ਹੁਣ ਨੀ ਕਰਦੇ ਹੁਣ ਇਹ ਕਰਦਾ ਵਾ ਜ਼ਿਆਦਾ
ਹੁਣ ਇਹਦੇ ਚ ਆ ਗਿਆ।
ਹਾਂ
ਹੁਣ ਇਹ ਕਰੂਗਾ।
ਹਾਂ ਕਰੂਗਾ ਤਾਂ ਪਹਿ ਮੇਰੇ ਸਾਹਮਣੇ ਦਿਖਾਉਂਦਾ ਆਪਣੇ ਡੈਡੀ ਸਾਹਮਣੇ ਨੀ ਦਿਖਾਉਂਦਾ ਇਹ
ਹਾਂ ਉਹਨਾਂ ਤੋਂ ਤਾਂ ਡਰਦਾ ਨਾ ਥੋੜਾ ਜਾਂ ਮੈਂ ਵੀ ਜਦ ਜਦੋ ਆਂਦਾ ਆਇਆ ਸੀ ਨਾ ਇੱਥੇ ਛੁੱਟੀਆਂ ਚ ਮੈਂ ਵੀ ਇਹਨੂੰ ਕਹਿੰਦੀ ਸੀ ਮੈਂ ਕਿਹਾ ਮੈਂ ਲਾਵਾਂ ਘਰੇ ਫੋਨ ਲਾਵਾਂ ਤੇਰੇ ਪਾਪਾ ਨੂੰ ਕਰਾਂ ਫਿਰ ਡਰ ਜਾਂਦਾ ਸੀਗਾ। ਨਹੀਂ ਨਹੀਂ ਰਹਿਣ ਦੋ ਰਹਿਣ ਦੋ
ਹਅੱਛਾ ਮੇਰੇ ਤੋ ਨਹੀਂ ਡਰਦਾ ਇਹ
ਮਾਂ ਤੋਂ ਤਾਂ ਡਰਦਾ ਹੀ ਨਹੀਂ ਕੋਈ ਵੀ ਵੈਸੇ
ਹੁ ਢੋਕਲਾ ਨੀ ਡਰਦਾ ਤੁਹਾਡੇ ਤੋਂ
ਉਹਨੂੰ ਤਾਂ ਮੈਂ ਡਰਾ ਦੂਗੀ ਹਲੇ ਉਹ ਹੈ ਨੀ ਨਾ ਸਮਝਣ ਜੋਗ ਗੱਲ ਨੂੰ ਸਮਝੇ ਹਾਂਜੀ ਕਈ ਵਾਰੀ ਉਹਦੇ ਪਾਪਾ ਜਿਵੇਂ ਜ਼ਿਆਦਾ ਰੋਂਦੇ ਹੁੰਦਾ ਦਾ ਨਾ ਉਹਨੂੰ ਕਈ ਵਾਰੀ ਉੱਚੀ ਆਵਾਜ਼ ਚ ਬੋਲ ਜਾਂਦੇ ਨੇ ਵੈਸੇ ਖੜਾਂਦੇ ਖੜਾਂਂਦੇ ਤੇ ਮੈਂ ਤਾਂ ਇਹਨਾਂ ਦੇ ਪਿੱਛੇ ਵੀ ਪੈ ਜਾਂਦੀ ਹਾਂ ਮੈਂ ਕਿਹਾ ਇੰਨੀ ਉੱਚੀ ਆਵਾਜ਼ ਵਿੱਚ ਗੱਲ ਨੀ ਕਰਨੀ ਉਹਦੇ ਨਾਲ
ਹਾਂਅ
ਉਹਨੂੰ ਹਲੇ ਸਮਝ ਹੀ ਕੀਆ ਇਨੂੰ ਕੀ ਪਤਾ।
ਅਸੀਂ ਕਹਿ ਤਾਂ ਦਿਨੇਆ ਗੁੱਸਾ ਦਿਖਾਉਦਾ ਉਹਨੂੰ ਕੀ ਪਤਾ ਗੁੱਸੇ ਦਾ
ਹੋਰ ਕੀ ਉਹਨੂੰ ਕੀ ਪਤਾ ਬੱਚੇ ਨੂੰ ਤਾਂ ਸਗੋਂ ਜਿੰਨੇ ਪਿਆਰ ਨਾਲ ਰੱਖੋ ਉਨਾ ਹੀ ਸਮਝਦਾਰ ਬਣੂਗਾ ਉਹਨੂੰ ਤਾਂ ਇਹ ਹੈ ਵੀ ਮੈਨੂੰ ਤਾਂ ਪਤਾ ਨੀ ਕਿਉਂ ਬੋਲੀ ਜਾਂਦੇ ਨੇ ਉਹਦੇ ਜਿਹੜਾ ਰੋਊਗਾ ਉਹਨੇ ਹੋਰ ਰੋਣਾ ਫਿਰ
ਹਾਂ ਇਹ ਤਾਂ ਹੈ
ਪਿਆਰ ਨਾਲ ਚੁੱਪ ਕਰਾਊਗੇ ਤਾਂ ਹੋਊਗਾ ਵੀ
ਹਾਂਜੀ ਇਹ ਤਾ ਹੈ
ਬਸ ਕਈ ਬੱਚੇ ਹੁੰਦੇ ਪਿਆਰ ਨਾਲ ਮਨ ਜਾਂਦੇ ਨੇ ਕਈ ਹੁੰਦੇ ਨਹੀਂ ਮੰਨਦੇ
ਉਹ ਫਿਰ ਢੀਡ ਹੁੰਦੇ ਨੇ ਨਾ
ਜਿੱਦਾਂ ਐ ਹੈਗਾ ਕਾਕਾ ਸਾਡੇ ਆਲਾ ਤਾਂਈ ਮੈਂ ਐਦਾ ਨਾਂ ਲੀਤਾ ਪੈਲਾਂ ਈ ਤਾਂ ਈ ਮੈਂ ਐਦਾ ਨਾ ਲਿਤਾਂ ਇੱਕ ਵਾਰੀ ਪਤਾ ਕਿ ਇਨੇ ਵੋਟੀ ਨੂੰ ਸਾਡੀ ਨੂੰ ਬਾਥ ਰੂਮ ਚ ਬੰਦ ਕਰਤਾ ਸੀ, ਹਾਂ ਓ ਦੇ ਨਿਆਣਾ ਹੋਣਾ ਸੀ ਬਾਥਰੂਮ ਚ ਬੰਦ ਕਰਤਾ ਵੋਟੀ ਨੂੰ ਉੱਤੋਂ ਲਾਈਟ ਬੰਦ ਕਰ
ਏ ਤਾਂ ਬੋਤ ਪੰਗੇ ਲੈਂਦਾ ਹੋਣਾ ਹੈਨਾ
ਹਾਂ ਪਤਾ ਨੀ ਕਿਉਂ ਓਦੇ ਨਾਲ ਈ ਲੈਂਦਾ ਐ ਪੰਗੇ ਜਾਦਾ।
ਨੇ ਕੇਆ ਨੀ ਹੋਣਾ ਨਾ ਸ਼ੁਰੂ ਤੋਂ ਕੁੱਛ
ਹਾਂ ਓ ਪਤਾ ਕੀ ਓਨੇ ਸਿਰ ਤੇ ਚੜ੍ਹਾ ਲਯਾ ਏਨੂੰ ਤੰਗ ਕਰਦਾ ਫੇਰ ਬਸ ਓਈ ਗੱਲ ਹੋ ਜਾਂਦੀ ਸਿਰ ਤੇ ਚੜ੍ਹ, ਕੋਲ ਈ ਬੈਠਾ ਜੀਗਰ ਓਹ
ਅੱਛਾ ਨਾਲ ਈ ਆ ਤਾਡੇ ਸੋਣਦਾ ਹੋਣਾ ਨਾ
ਹਾਂ-ਹਾਂ ਸੁੁਣਦਾ ਪਯਾ।
ਹੂੰ
ਹਾਂਜੀ।
ਹੱਸਦਾ ਹੋਨਾ।
ਹਾਂ ਚੁਪ ਬੈਠਾ ਪਰ ਹੱਲੇੇ ਡੈਡੀ ਬੈਠਾ ਨਾ ਹਲੇ ਤੱਕ ਤੇ ਐਨੇ ਬੋਲਨਾ ਸੀ ਕੁੱਛ ਨਾ ਕੁੱਛ
ਸਈ ਐ ਡਰਦਾ ਐ ਕਿਸੇ ਤੋਂ
ਇੱਕ ਵਾਰੀ ਮੈਂ ਆਪਣੀ ਫਰੈਂਡ ਨਾ ਐਦੀ ਤਾਰੀਫ਼ ਕਰਦੀ ਪਈ ਸੀ ਫੋਨ ਤੇ ਬੋਲਦਾ ਆਂਟੀ ਮੇਰੀ ਮੰਮੀ ਝੂਠ ਬੋਲਦੀ ਪਈ ਆ। ਝੂਠ ਬੋਲਦੀ ਪੀ ਫੇਰ ਓ ਫੋਨ ਚ ਏਦਾ ਈ ਬੋਲੀ ਜਾਵੇ। ਹੌਲੀ-ਹੌਲੀ।
ਇਨਾ ਸੀ ਨਾ
ਫੇਰ ਮੈਂ ਕੈਤਾ ਮੈਂ ਕੇਆ ਬੜਾ ਖ਼ਰਾਬ ਐ ਕੋਈ ਚੰਗਾ ਨੀ ਹੈਗਾ ਮੈਂ ਕੇਆ ਏ- ਹਾਂ, ਹਾਂ
ਗਯਾ ਨੀ ਸਕੂਲ ਅੱਜ ਓ ਬੋਲਦਾ ਪਯਾ ਨਾ ਪਿੱਛੋਂ
ਹਾਂ ਬੋਲਦਾ ਪਯਾ ਕੱਲ ਤੋਂ ਜਾਊਗਾ ਸਕੂਲ।
ਅੱਜ ਨੀ ਗਿਆ?
ਏਦੀ ਨਾ ਬਾਰਿਸ਼ ਪੈਗੀ ਸੀ ਨਾ ਬਰਦੀ ਗਿੱਲੀ ਹੋ ਗਈ ਸਕੂਲ ਦੀ। ਂ
ਹੱਲੇ ਵੀ ਓਥੇ ਮੀਂ ਪੈ ਰੇਆ ਵਾ
ਹਾਂ ਪੈ ਗਯਾ ਸੀ ਸਵੇਰੇ।
ਹੁਣ ਠੀਕ ਐ ਵੈਸੇ ਪਾਨੀ-ਪੂਨੀ ਦੋਬਾਰਾ ਤਾਂ ਨੀ ਆਯਾ।
ਨਈ-ਨਈ-ਨਈ ਹੁਣ ਤਾਂ ਠੀਕ ਆ ਵਧੀਆ ਧੁੱਪ ਨਿਕਲੀ ਹੋਈ ਸੀ ਹੁਣ ਤਾਂ।
ਅੱਛਾ ਬਾਕੀ ਤੁਜਂ ਜੇੜੇ ਕੱਪੜੇ ਖਿਲਾਰਾ ਪਯਾ ਸੀ ਓ ਸਾਂਭ ਲੇ ਆ।
ਥੋੜਾ ਈ ਸਾਂਭਿਆ ਗਿਆ ਥੋੜਾ ਹੈਗਾ ਹੱਲੇ।
ਅਲਮਾਰੀ ਵਗੈਰਾ ਚ ਦੋਬਾਰਾ ਰੱਖ ਲੇ ਕੱਪੜੇ
ਹਾਂ-ਹਾਂ ਇੱਕ ਖਾਨਾ ਲਾਇਆ ਹਲੇ ਮੈਂ।
ਅੱਛਾ ਬਾਕੀ ਏਦਾਂ ਈ ਐ
ਹਾਂਜੀ-ਹਾਂਜੀ ਹੋ ਗਏ ਐਡਵਾਨਸ, ਹੋਰ ਹਾਂਜੀ ਓ ਤਾਂ ਛੱਤ ਤੇ ਪਿਆ ਹਲੇ ਏ ਹੁਣ ਤੁਆਡੇ ਮੈਸੇਜ ਪੜ੍ਹਦਾ ਪਯਾ।
ਅੱਛਾ।
ਹਾਂ ਮੈਨ ਦਿਖਾਂਦਾ ਪਯਾ।
ਕੋਈ ਨੀ ਭੇਜ ਦਿਉ ਏਨੂੰ।
ਗਿਫਟ ਐਂਡਵਾਂਸ ਮੇ। ਕਾਕੇ ਕਾ ਗਿਫ਼ਟ ਦੇਖੋ। ਇਸਕੀ ਬਾਬੀ ਨੇ ਤੋ ਗਿਫ਼ਟ ਵੇਜ ਦਿਆ, ਹੋਰ ਦੱਸੋ। ਹੁਣ ਦੇਖ ਦਾ ਪਿਆ ਬੈ ਕੇ।
ਊੰ ਹੂੰ।
ਖੁਸ਼ ਹੋ ਰਿਆ ਤਾਂ ਜੇ ਦੇ ਦਿੰਦੇ ਸਾਮਣੇ ਫੇਰ ਤੇ ਏਨੇ ਡਬਲ ਖੁਸ਼ ਹੋ ਜਾਣਾ ਸੀ।
ਹੁ ਹੂ
ਦੇਖ ਕੇ ਖੁਸ਼ ਹੋ ਗਿਆ।
ਏਨੀ ਵੱਡੀ ਸਾਰੀ ਸਮਾਈਲ ਦਿੱਤੀ ਹੋਣੀ ਅੱਖਾਂ ਬੰਦ ਕਰਕੇ।
ਜਦੋਂ ਹਸਦਾ ਏਦੀਆਂ ਅੱਖਾਂ ਛੋਟੀਆ ਹੋ ਜਾਂਦੀਆਂ ਨੇ ਨਾ।
ਏਦੇ ਡੈਡੀ ਦੀ ਕੇੜਾ ਦਿਖਦੀ ਆ। ਜਦੋਂ ਦਿਲ ਖੋਲ ਕੇ ਹੱਸਦੇ ਨਾ ਜਦੋਂ ਦੇਖਣਾ ਦੋਨਾਂ ਦੀ ਨੀ ਦਿਖ ਵੀ ਹਾਂ। ਤਿੰਨਿਆਂ ਦੀ ਨੀ ਦਿਖਦੀ ਕਾਕੀ ਦੀ ਸਾਡੀ ਦੀ ਓਦੀ ਵੀ ਨੀ ਦਿਖਦੀ, ਜਦੋਂ ਦਿਲ ਖੋਲ ਕੇ ਹੱਸਦੇ ਨੇ। ਜਦੋਂ ਦਿਲ ਖੋਲ ਕੇ ਹੱਸਦੇ ਨੇ ਜਦੋਂ ਦੇਖਣਾ ਤੁਸੀਂ।
ਕਾਕੀ ਤਾਂ ਬਿਲਕੁਲ ਈ ਆਪਣੇ ਪਾਪਾ ਤੇ ਈ ਆ ਟੂ ਕਾਪੀ।
ਹਾਂਜੀ ਹਾਂਜੀ
ਹੋਰ ਜੀ।
ਕਾਕੀ ਤਾਂ ਡਬਲ ਕੋਪੀ।
ਔਰ ਏ ਮੁੰਡਾ ਤਾਡੇ ਤੇ ਨਾ। ਨਈ ਤਾਡੇ ਤੇ ਵੀ ਨੀ ਕੀਦੇ ਤੇ ਗਿਆ ਇਹ।
ਇਹ ਪਤਾ ਨੀ ਕੀਦੇ ਤੇ ਗਿਆ।
ਕੀਨੂੰ ਦੇਖ ਲਿਆ ਸੀ ਤੁਸੀਂ।
ਮੈਂ ਕੈਨੂੰ ਦੇਖਿਆ ਸੀ, ਹਾਂ ਮੇਰੇ ਜੇਠ ਦਾ ਮੁੰਡਾ ਹੈਗਾ ਓਨੂੰ ਦੇਖਿਆ ਸੀ।
ਅੱਛਾ।
ਹਾਂ ਪਰ ਏ ਹਟ ਕੇ ਹੈਗਾ ਸਾਰੇ ਦੇ ਵੀ ਪਲਕੇ ਦੇ ਕੇ ਕਿੰਨੀ ਲੰਬੀ ਲੰਮੀ ਆ।
ਪਲਕਾਂ ਬੋਤ ਸੋਣੀਆਂ ਏਦੀਆਂ ਏਨੀਆਂ ਤਾਂ ਕੁੜੀਆਂ ਦੀ ਵੀ ਨੀ ਹੁੰਦੀਆਂ, ਏੰਦੀਆਂ ਪਲਕਾਂ ਬੋਤ ਸੋਣੀਆਂ।
ਏ ਵੀ ਓਨਾਂ ਤੇ ਗਈ ਆ ਆਪਣੀ ਭੈਣਾਂ ਤੇ ਓ ਹੈਗੀਆਂ ਨੇ। ਏਦੀ ਮਾਸੀ ਦੀ ਕੁੜੀਆਂ ਹਾਂ।
ਅ ਠੀਕ ਐ ਜੀ।
ਠੀਕ ਐ ਜੀ, ਸੱਸਰੀ ਕਾਲ ਜੀ, ਫੇਰ ਮਿਲਦੇ ਆਂ।
ਓਕੇ ਜੀ।